ਸਤਿ ਸ਼੍ਰੀ ਅਕਾਲ ਮੈਮ। ਵਧੀਆ, ਤੁਸੀਂ ਦੱਸੋ ਕਿਵੇਂ ਓ?
ਵਧੀਆ-ਵਧੀਆ, ਹੋਰ ਤੁਸੀ ਕੀ ਕਰਦੇ ਪਏ ਓ?
ਕੁੱਝ ਨਹੀਂ ਖਾਣਾ ਖਾਯਾ ਐ, ਤੁਸੀਂ ਖਾ ਲਿਆ ਖਾਣਾ? ।
ਹੋਰ ਦਸੋਂ ਥੋੜੇ ਵੱਲ ਅੱਜ ਮੌਸਮ ਕਿਵੇਂ ਦਾਂ?
ਮੌਸਮ ਠੀਕ ਹੈਗਾ ਐ।
ਪਰ ਗਰਮੀ ਬੋਤ ਹੈ ਨਾ?
ਹਾਂਜੀ-ਹਾਂਜੀ, ਗਰਮੀ ਬੋਤ ਐ।
ਹਾਂ ਵੱਧ ਕੇ ਗਰਮੀ ਹੋ ਰੀ ਐ, ਬੈਠਦੇ ਆ ਨਾ ਤਾਂ ਵੀ ਗਰਮੀ ਆ ਬੋਤ ਜਾਦਾ।
। ਹਾਂ। ਫੇਰ ਗਰਮੀ ਹੋ ਰਹੀ ਹੈ
ਹਾਂਜੀ
ਹਾਂਜੀ ਹੋਰ ਹੋਰ ਵਧੀਆ ਕੀ ਕਰਦੇ ਪਏ ਹੋ।
ਬਸ ਕੁੱਝ ਨਹੀ ਘਰ ਦੇ ਕੰਮ।
ਹਾਂਜੀ-ਹਾਂਜੀ। ਹੋਰ ਤੁਸੀਂ ਕਰ ਲਿਆ ਘਰ ਦਾ ਕੰਮ। ਨਹੀਂ ਥੋੜ੍ਹਾ ਜ ਰਹਿੰਦਾ ਬਾਕੀ ਦਾ ਕਰ ਲਿਆ।
ਅੱਛਾ-ਅੱਛਾ।
ਖਾਣਾ ਬਣਾਇਆ ਖਾਇਆ ਵਸ ਹੋਰ ਕਰਨਾ ਕੰਮ ਹਾਂਜੀ ਹੋਰ ਕੀ ਕਰਦੇ ਹੋ ਤੁ
ਹੋਰ ਦੱਸੋ ਪ੍ਰਦੂਸ਼ਣ ਬਾਰੇ ਕੀ ਖਿਆਲ ਆ ਤੁਹਾਡਾ।
ਹੈਲੋ
ਹਾਂਜੀ-ਹਾਂਜੀ ਆਵਾਜ਼ ਆ ਰਹੀ ਹੈ।
ਮੈਂ ਕਿਹਾ ਹੋਰ ਦੱਸੋ ਪ੍ਰਦੂਸ਼ਣ ਬਾਰੇ ਕੀ ਖਿਆਲ ਆ ਤੁਹਾਡਾ।
ਸਾਨੂੰ ਪ੍ਰਦੂਸ਼ਣ ਨੀ ਕਰਨਾ ਚਾਹੀਦਾ ਕਿਉਂਕਿ ਪ੍ਰਦੂਸ਼ਣ ਨਾਲ ਗਰਮੀ ਪੈਦਾ ਹੁੰਦੀ ਹੈ। ਜੀਵ ਜੰਤੂਆਂ ਤੇ ਬੌਤ ਪ੍ਰਭਾਵ ਪੈਂਦਾ।
ਹਾਂਜੀ-ਹਾਂਜੀ ਇਹ ਤਾ ਹੈ।
ਹਾਂ ਸਾਨੂੰ ਪੇੜ ਵੀ ਲਗਾਉਣੇ ਚਾਹੀਦੇ ਆ, ਸਾਨੂੰ ਸਫ਼ਾਈ ਵੀ ਰੱਖਣੀ ਚਾਹੀਦੀ ਹੈ।
ਕਿਉਕਿ ਦੇਖੋ ਨਾ ਜੇਕਰ ਆਪ ਪਾ ਆਪ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਹੀ ਆ ਆਪਣੇ ਤੋਂ ਦੂਜੇ ਲੋਕ ਦੇਖ ਕੇ ਘੱਟ ਕਰਨਗੇੇ। ਕੀ ਪਹਿਲਾ ਆਪਾ ਆਪਦੇ ਆਪ ਨੂੰ ਸੁਧਾਰਾਂਗੇ ਤਾਂ ਫੇਰ ਹੀ ਹੈ ਨਾ ਫੇਰ ਹੀ ਆਪਾਂ ਕਿਸੇ ਨੂੰ ਦੱਸ ਸਕਦੇ ਹਾਂ।
ਹਾਂਜੀ-ਹਾਂਜੀ ਇਹ ਤੇ ਹਾਂਜੀ।
ਅੱਜ ਕੱਲ ਤਾਂ ਦੇਖੋ ਪ੍ਰਦੂਸ਼ਣ ਹੀ ਇਨਾ ਹੋ ਰਿਹਾ ਹਨਾ ਕਿ ਕਰੇ ਚੀਜ਼ ਹੀ ਖਰਾਬ ਆ। ਪ੍ਰਦੂਸ਼ਣ ਕਰਕੇ ਹਰੇਕ ਚੀਜ਼ ਦੀ ਗੰਦੀ ਹੋ ਰਹੀ ਹੈ
ਹਾਂਜੀ ਪ੍ਰਦੂਸ਼ਣ ਬੌਤ ਹੈ।
ਹਾਂਜੀ-ਹਾਂਜੀ। ਹੋਰ ਦੱਸੋ ਹਾਂਜੀ ਬੋਲੋ।
ਹਾਂਜੀ ਆਪ ਬੋਲੋ ਹਾਂਜੀ-ਹਾਂਜੀ ਬੋਲੋ।
ਗਰਮੀ ਦਾ ਮਾਹੌਲ ਬਣਿਆ ਪਿਆ ਕਿਉਂਕਿ ਅੱਜ ਕੱਲ ਜਿ ਸਾਧਨਾ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ।
ਹਾਂਜੀ-ਹਾਂਜੀ ਇਹ ਤਾਂ ਹੈ।
ਹਾਂਜੀ ਇਸ ਕਰਕੇ ਪ੍ਰਦੂਸ਼ਣ ਦੀ ਜਾਦਾ ਵੱਧ ਰਹੀ ਹੈ।
ਕਿਉਂਕਿ ਦਿਨੋ ਦਿਨ ਦੇਖੋ ਹਨਾ ਕਿਉਂਕਿ ਜਿ ਹ-ਹ ਹਾਂਜੀ।
ਦੱਸੋ ਤੁਸੀ ਝੋਨੇ ਦੀ ਫਸਲਾ ਬਾਰੇ ਦੱਸਦੇ ਪਏ ਸੀ।
ਹਾਂ-ਹਾਂ ਝੋਨੇ ਦੀ ਵੀ ਝੋਨਾ ਵੱ ਵੱਢ ਲੈਂਦੇ ਆ। ਫਿਰ, ਉਸਦੀ ਪਰਾਲੀ ਨੂੰ ਅੱਗ ਲਾਇਆ ਜਾਂਦੈ। ਫਿਰ ਉਸ ਨਾਲ, ਬਹੁਤ ਜ਼ਿਆਦਾ ਪ੍ਰਦੂਸ਼ਣ ਹੁੰਦੈ।
ਹਾਂਜੀ-ਹਾਂਜੀ, ਇਹ ਤਾਂ ਹੈ।
ਪ੍ਰਦੂਸ਼ਣ ਕਰਕੇ ਦੇਖੋ ਵਾਤਾਵਰਨ ਸਾਰਾ ਖ਼ਰਾਬ ਹੋ ਜਾਂਦਾ ਹਨਾ।
ਹਾਂ, ਜੀਵਾਂ ਤੇ ਵੀ ਪ੍ਰਭਾਵ ਪੈਂਦਾ।
ਹਾਂਜੀ-ਹਾਂਜੀ, ਤੇ ਜਿਹੜਾ ਧੂੰਆਂ ਹੁੰਦਾ ਦੇਖੋ ਨਾ, ਉੱਪਰ ਨੂੰ ਚੜ੍ਹਦਾ ਫਿਰ ਉਹ, ਉੱਪਰ-ਉੱਪਰ ਚਲਿਆ ਜਿਹਦੇ ਕਰਕੇ ਆਪਣੇ ਅਝੋਨ ਪਰਤ ਖ਼ਰਾਬ ਹੋ ਰਹੀ ਆ, ਹਨਾ। ਕਾਫੀ ਕੁਛ ਮਤਲਬ ਕਿ, ਧੂੰਏ ਕਾਰਕੇ ਬਿਮਾਰੀਆਂ ਲੱਗ ਜਾਂਦੀਆਂ।
ਹਾਂਜੀ।
ਹੋਰ, ਤੁਸੀਂ ਦੱਸੋ?
ਹੋਰ। ਹੋਰ ਵਧੀਆ ਜੀ ਤੁਸੀਂ, ਹੋਰ, ਕਿੰਨੇ ਭੈਣ ਭਰਾ ਹੋ ਤੁਸੀ?
ਬਸ
ਪਰਾਂ
ਵਧੀਆ ਨੇ ਸਭ, ਤੁਸੀਂ, ਵੈਸੇ ਦੇਖੋ ਹੁਣ, ਦਿਨੋ-ਦਿਨ ਜਿੰਨੇ ਅੱਜ-ਕੱਲ ਤਾ ਦੇਖੋ ਜਿੰਨੇ ਘਰ'ਚ ਭੈਣ-ਭਰਾ ਹਣਾ ਓਂਨੇ ਸਾਧਨ ਆ, ਅੱਜ-ਕੱਲ ਘਰਾਂ'ਚ।
ਹਾਂਜੀ-ਹਾਂਜੀ, ਹਾਂ, ਦੀਦੀ ਕੀ ਕਰਦੇ? ਹਾਂਜੀ-ਹਾਂਜੀ। ਵੱਖਰੇ-ਵੱਖਰੇ ਲੈਂਦੇ ਨੇ ਸਾ ਹੋਰ ਫਾਂਡੇ ਦੇ ਕਰਕੇ ਦੇਖੋ ਠੀਕ ਹੋ ਜਾਂਦਾ, ਹਨਾ। ਹੁੰਦਾ ਸਾਧ ਹੋ ਹਾਂਜੀ ਫਿਰ ਓਹਦੇ ਨਾਲ ਹਾ
ਜਿਹਦੇ ਨਾਲ ਪ੍ਰਦੂਸ਼ਣ ਵੀ ਕਿੰਨਾ ਫੈਲਦਾ, ਤੇ ਉਹਦੇ ਨਾਲ ਸਾਹ ਲੈਣ'ਚ ਵੀ ਦਿੱਕਤ ਹੋਦੀ ਆ।
ਹਾਂਜੀ, ਵਿਆ ਦੁਧ ਕੇ ਬੰਦੇ ਹੈਗੇ, ਜਿਵੇਂ ਪੰਥੀਆਂ ਤੇ ਪ੍ਰਭਾਵ ਪੈਂਦਾ। ਊਅ
ਅੱਛੀ
ਪ੍ਰਦੁਸ਼ਣ ਨਾਲ, ਕਿਉਂਕੀ ਪੰਛੀ ਘਟ ਰਹੇ ਨੇ।
ਪੰਜਾਬ'ਚ ਤਾਂ ਹੈਗੇ ਨੀ ਹੁਣ।
ਹੈਲੋ, ਹਾਂਜੀ, ਅਵਾਜ਼ ਆ ਰਹੀ ਆ? ਹੋਰ ਦੱਸੋ, ਘਰ-ਪਰਿਵਾਰ ਠੀਕ ਹੈ?
ਸਭ ਵਧੀਆ ਨੇ, ਬਸ ਦੇਖੋ ਅੱਜ-ਕੱਲ ਤਾਂ ਗਰਮੀ ਇੰਨੀ ਜ਼ਿਆਦਾ ਹੋ ਰਹੀ ਹੈ, ਨਾ ਕਿਉਂਕਿ ਪ੍ਰਦੂਸ਼ਣ ਹੀ ਐਂਨਾ ਵੱਧਦਾ ਜਾ ਦਿਨੋ-ਦਿਨ ਪ੍ਰਦੂਸ਼ਣ ਵੱਧਦਾ ਜਾ ਰਿਹਾ, ਪ੍ਰਦੂਸ਼ਣ ਆਪਾਂ ਨੂੰ ਕਿੱਥੇ ਪ੍ਰਦੂਸ਼ਣ ਨੂੰ ਘੱਟ ਕਰਨਾ ਚਾਹੀਦਾ, ਪਰ ਕਿੱਥੇ ਆਪਾਂ ਖੁਦ ਪ੍ਰਦੂਸ਼ਣ ਨੂੰ, ਚਲਾ ਰਹੇ ਹਾਂ।
ਹਾਂਜੀ-ਹਾਂਜੀ। ਸਹੀ ਗਲ ਐ।
ਜੀ।
ਗਰਮੀ ਤਾ ਬਹੁਤ ਹੈ, ਅੱਜ ਸਾਡੇ ਮੌਸਮ ਖ਼ਰਾਬ ਹੈਗਾ ਵੈਸੇ, ਹਵਾ ਚਲਦੀ ਪਈ ਐ।
ਅੱਛਾ-ਅੱਛਾ, ਅੱਜ ਤਾ ਫਿਰ, ਮੀਂਹ ਆਊਗਾ ਸ਼ਾਇਦ।
ਸ਼ੇਰਾਂ'ਚ ਜਿਆਦਾ ਗਰਮੀ ਹੁੰਦੀ ਹੈ, ਪਿੰਡਾਂ'ਚ ਨਹੀਂ ਹੋਂਦੀ। ਪਿੰਡਾਂ'ਚ ਦਰੱਖਤ ਹੁੰਦੇ ਆ, ਖੇਤ ਵੀ ਹੁੰਦੈ, ਇੰਨਾ ਪ੍ਰਦੂਸ਼ਣ ਨਹੀਂ ਹੁੰਦਾ ਪਿੰਡਾਂ'ਚ।
ਹਾਂਜੀ-ਹਾਂਜੀ, ਕਿਉਂਕਿ ਪਿੰਡਾਂ ਵਿੱਚ ਅਅ- ਖੇਤ ਵਗੈਰਾ ਖੁੱਲੇ ਹੁੰਦੇ ਆ ਨਾ ਤਾਂ ਕਰਕੇ।
ਹਾਂਜੀ-ਹਾਂਜੀ। ਸਾਰਾ ਸਾਰਾ ਕੁਛ ਦਿੱਤਾ ਹਾਂ ਸ਼ੇਰਾਂ ਚ ਫੈਕਟਰੀਆਂ ਆਉਂਦੀਆਂ ਨੇ ਫੈਕਟਰੀਆਂ ਦਾ ਤੁਆ ਨਿਕਲਦਾ ਉਸ ਨਾਲ ਪ੍ਰਦੂਸ਼ਣ ਵੀ ਹੁੰਦਾ ਹੈ। ਪਾਣੀ ਵੀ ਗੰਦਾ ਹੋ ਜਾਂਦਾ ਹੈ।
ਜੇ ਇਹ ਤਾਂ, ਹੈ। ਪਰ ਦੇਖੋ ਸ਼ਹਿਰਾਂ ਵਿੱਚ ਤਾਂ ਘਰ ਹੀ ਇੰਨੇ ਵੱਡੇ-ਵੱਡੇ ਹੁੰਦੇ ਆ ਨਾ ਕਿ ਆਸੇ ਪਾਸੇ ਹਵਾ ਵੀ ਬਹੁਤ ਘੱਟ ਲੱਗਦੀ ਆ।
ਹਾਂਜੀ-ਹਾਂਜੀ।
ਜੋ ਕਿ ਪਿੰਡਾਂ ਵਿੱਚ ਖੁੱਲੀ ਹਵਾ ਲੱਗਦੀ ਹੈ।
ਖੁਲੇ ਵੇਹੜੇ ਹੁੰਦੇ ਨੇ।
ਹਾਂਜੀ-ਹਾਂਜੀ ਇਹ ਤਾਂ ਹੈ ਖੁੱਲ੍ਹੇ ਵਿਹੜੇ ਹੁੰਦੇ ਨੇ।
ਹਮ ਹ
ਸ਼ਹਿਰਾਂ ਵਿੱਚ ਤਾਂ ਉਹ ਵੀ ਹੁੰਦੇ ਬਹੁਤ ਘੱਟ ਹੁੰਦੇ ਆ।
ਹਾਂਜੀ-ਹਾਂਜੀ ਅਸੀਂ ਪਿੰਡਾਂ ਤੇ ਰਹਿੰਦੇ ਹਾਂ ਸਾਡੇ ਇਥੇ ਵਧੀਆ ਹਵਾ ਚਲਦੀ ਹੈ। ਵਧੀਆ ਹੈਗੈ ਜਿਵੇਂ ਹਰੀ ਸਬਜ਼ੀਆਂ ਕੱਲ ਆਪਣੇ ਆਪ ਵਧੀਆ ਲੱਗਦਾ। ਹੁੰਦੇ ਸਭ ਮੋਲ ਲੈ ਕੇ ਖਾਣਾ ਪੈਂਦਾ ਹੈ ਕੈਮੀਕਲ ਦੀਆਂ ਸਬਜ਼ੀਆਂ ਹੁੰਦੀਆਂ ਨੇ।
ਹਾਂਜੀ
ਹਾਂ
ਦੇਖੋ ਪਿੰਡਾਂ ਵਿੱਚ ਤੇ ਸਭ ਕੁਝ ਹੀ ਸ਼ੁੱਧ ਹੁੰਦਾ ਸ਼ਹਿਰਾਂ ਨਾਲ ਤਾਂ ਕਾਫ਼ੀ ਜ਼ਿਆਦਾ ਸ਼ੁੱਧ ਚੀਜ਼ਾਂ ਹੁੰਦੀਆਂ।
ਹਾਂਜੀ-ਹਾਂਜੀ।
ਕਿਉਂਕਿ ਸਾਰਾ ਕੁਛ ਲੋਕੀ ਮਤਲਬ। ਘਰੇ ਉਗਾਉਂਦੇ ਆ ਹਨਾ, ਉਹ ਬਾਹਰਲੀਆਂ ਚੀਜ਼ਾਂ ਬਹੁਤ ਘੱਟ ਖਾਂਦੇ ਹੈਗੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਵੀ ਦੇਖੋ ਸਬਜ਼ੀਆਂ ਵਗੈਰਾ ਲੈ ਕੇ ਆਉਂਣੇ ਹਾਂ ਅਸੀਂ ਕਈ ਟੀਕਾ ਲਗਾ ਕੇ ਨਾ ਅੱਜ-ਕੱਲ੍ਹ ਤੇ ਲੋਕੀ ਟੀਕਾ ਲਗਾ ਕੇ ਵਧਾਂਦੇ ਆਗੇ। ਕਈ ਸਬਜ਼ੀਆਂ ਸਟੋਰਾਂ ਚ ਹੀ ਰੱਖੀਆਂ ਹੁੰਦੀਆਂ ਵ।
ਹਾਂਜੀ
ਮੈਂ ਕਈ ਸਬਜ਼ੀਆਂ ਸਟੋਰਾਂ ਚ ਹੁੰਦੀਆਂ ਬਹੁਤ ਜ਼ਿਆਦਾ।
ਤਾਂ ਜੋ ਖ਼ਰਾਬ ਨਾ ਹੁਣ ਸਟੋਰ ਵਿੱਚ ਰੱਖ ਦਿੰਦੇ ਪਰ ਪਿੰਡਾਂ ਵਾਲੇ ਤਾਂ ਦੇਖੋ ਘਰਾਂ ਵਿੱਚ ਹੀ ਲਗਾਉਂਦੇ ਆ ਸਬਜ਼ੀਆਂ।
ਹੋਰ ਤੁਸੀਂ ਦੱਸੋ ਹਾਂਜੀ-ਹਾਂਜੀ।
ਪੇਡ ਪੌਦੇ ਲਗਾਨੇ ਚਾਹੀਦੇ, ਹਵਾ
ਕਿਉਂਕਿ ਜੇਕਰ ਦੇਖੋ ਉਹ ਪੇੜ ਪੌਦੇ ਹੋਣਗੇ ਹਨਾ। ਸਵੇਰੇ ਸਾਡਾ ਆਲਾ ਦੁਆਲਾ ਸਾਫ਼ ਰਹੋ।
ਹਾਂ-ਹਾਂ ਸਾਨੂੰ ਵਾਲੇ ਦਵਾਲੇ ਸਫਾਈ ਹੈ।
ਸਾਡੀ ਜਿਹੜੀ ਆਊਗੀ ਸਾਫ਼ ਸੁਥਰੀ ਰਹੁਗੀ ਧਰਤੀ ਜਿਹਦੇ ਕਰਕੇ ਇਨਾ ਸਿਹ ਨਹੀਂ ਵੱਜਣਾ ਹਨਾ ਕਿਉ ਫਿਰ। ਟੀ ਦੇਖੋ ਤਪੀ ਜਾਂਦੀ ਹੈ ਠੰਡਾ ਠੰਡੀ ਹੁੰਦੀ ਨੀ ਮਤਲਬ ਦੇਖੋ ਜੇਕਰ ਪੇੜ ਹੋਣਗੇ ਤੇ ਉਹ ਆਪਦੀਆਂ ਜੜ੍ਹਾਂ ਦੇ ਵਿੱਚ ਪਾਣੀ ਨੂੰ ਸੋਕ ਕੇ ਰੱਖ ਦਿ ਤਾਂ ਜੋ ਧਰਤੀ ਵਿੱਚ ਨਮੀਂ ਬਣੀ ਰਵੇ।
ਹਾਂਜੀ
ਪਰ ਦੇਖੋ ਪੇੜ ਪੌਦੇ ਹੈ ਨੀ ਗੇ। ਜਿਨਾਂ ਕਰਕੇ ਪ੍ਰਦੂਸ਼ਣ ਵਗੈਰਾ ਕਿੰਨਾ ਵੱਧਦਾ ਜਾ ਰਿਹਾ।
ਹਾਂਜੀ ਹਾਂਜੀ
ਵਿੱਚੋ ਵੀ ਇੰਨਾ ਸੇਕ ਮਾਰਦਾ, ਬਹੁਤ ਜ਼ਿਆਦਾ।
ਬਹੁਤ ਜਿਆਦਾ ਗਰਮੀ ਹੋ ਜਾਂਦੀ।
ਹਾਂਜੀ- ਹਾਂਜੀ ਇਹ ਤਾਂ ਹੈ ਹੁਣ ਤੁਸੀਂ ਅੱਠ ਵਜੇ ਦੇਖਲੋ, ਅੱਠ ਵਜੇ ਅਜੇ ਵੀ, ਆਪਾਂ ਚੱਜ ਨਾਲ ਬਾਹਰ ਨੀ ਨਿਕਲ ਸਕਦੇ ਇੰਨੀ ਗਰਮੀ ਐ
ਹਾਂਜੀ- ਹਾਂਜੀ
ਉਪਰੋਂ ਰਾਤ ਨੂੰ ਬਾਹਰ ਤਾਂ ਇੱਕ ਵਜੇ ਤੱਕ ਗਰਮੀ ਬਹੁਤ ਜ਼ਿਆਦਾ ਹੁੰਦੀ ਆ
ਹਾਂਜੀ- ਹਾਂਜੀ
ਹੋਰ ਤੁਸੀਂ ਦੱਸੋ
ਗਰਮੀ ਦਾ ਤਾਂ ਬ ਬੁਰਾ ਹਾਲ ਹੋ ਗਿਆ ਹੈ, ਜਾਨਵਰਾਂ ਦਾ ਤੇ ਸਾਡਾ ਤਾਂ
ਹਮ
ਬਾਹਰ ਹੀ, ਜੀਅ ਨੀ ਕਰਦਾ ਕਿਤੇ ਜਾਣ ਨੂੰ
ਹਾਂਜੀ- ਹਾਂਜੀ ਇਹ ਤਾਂ ਹੈ
ਹਮ
ਗਰਮੀ ਕਰਕੇ ਦੇਖੋ ਕਿੱਧਰੇ ਵੀ ਨਹੀਂ ਜਾ ਸਕਦੇ, ਨਾ ਤਾਂ ਬੱਚਿਆਂ ਨੂੰ ਲੈ ਕੇ ਜਾ ਸਕਦੇ ਆ ਤੇ ਜੇ ਬੱਚਿਆਂ ਨੂੰ ਲੈ ਕੇ ਜਾਵਾਂਗਾ, ਤਾਂ ਬੱਚੇ ਬਿਮਾਰ ਹੋ ਜਾਣਗੇ
ਹਾਂਜੀ
ਕਿਉਕਿ ਗਰਮੀ ਕਰਕੇ ਆਪਾਂ ਨਹੀਂ ਜਾ ਸਕਦੇ ਆਸੇ ਪਾਸੇ ਨੂੰ
ਹਾਂਜੀ- ਹਾਂਜੀ
ਚਲੋ ਠੀਕ ਹੈ ਜੀ, ਸਤਿ ਸ੍ਰੀ ਅਕਾਲ ਬਹੁਤ ਵਧੀਆ ਲੱਗਿਆ ਤੁਹਾਡਾ ਪਤਾ ਲਗਾ
ਠੀਕ ਹੈ ਜੀ